ਸਤ ਸ਼੍ਰੀ ਅਕਾਲ, ਵਧੀਆ ਤੁਹੀ ਸੁਣਾਓ?
ਵਧੀਆ-ਵਧੀਆ। ਕੀ, ਕਰ ਰਹੇ ਸੀ?
ਬੱਸ, ਬੈਠੇ ਆਂ।
ਹਲੇ ਸਵੇਰੇ-ਸਵੇਰੇ ਤਾ, ਕੋਈ ਕੰਮ ਵੀ ਨੀ ਹੁੰਦਾ ਇੰਨਾ‌।
ਹਾਂਜੀ-ਹਾਂਜੀ, ਹੋਰ ਤੁਹਾਨੂੰ ਕਿਹੜੀ ਡਰੈਸ ਪਸੰਦ ਏ, ਪਾਣੀ?
ਮੈਨੂੰ---ਤਾਂ ਵੈਸੇ ਲਹਿੰਗਾ ਵੀ ਪਸੰਦ ਐ।
ਅੱਛਾ-ਅੱਛਾ।
ਪਹਿਲੇ ਮੈਂ ਲਹਿੰਗੇ ਬਹੁਤ ਪਾਏ, ਤੇ ਵੈਸਟਰਨ ਵੀ ਪਸੰਦ ਐ।
ਹਾਂ ਆਪਾਂ ਨੁੰ ਤਾਂ ਪੰਜਾਬੀ ਸੂਟ ਪਸੰਦ ਨੇ।
ਪੰਜਾਬੀ ਸੂਟ ਵੀ, ਮੈਂ ਪਹਿਲੇ ਬਹੁਤ ਪਏ ਸਲਵਾਰ ਸੂਟ ਤੇ
ਅੱਛਾ ਤੁਸੀਂ ਸਲਵਾਰ ਪਾਦੇ ਹੋ ਪੈਂਟ ਨਹੀਂ ਪਾਦੇ।
ਪੈਂਟ ਪਲਾਜੋ ਵੀ ਪਾਇਆ ਹਾਂ ਮਤਲਬ ਅਹ ਜਿੱਦਾਂ ਹੁਣ ਗੁਰਦੁਆਰਿਆਂ ਚ,
ਨਹੀਂ ਉਹਨਾਂ ਚ ਤਾਂ ਉਹੀ ਅੱਛੇ ਲੱਗਦੇ ਆ, ਸੂਟ ਮੇਰੇ ਕੋਲ ਵੀ ਹੈਗੇ ਹਾਂਜੀ। ਮੇਰੇ ਕੋਲ ਵੀ ਹੈਗੇ ਆ, ਉਹ ਜਿੱਥੇ ਮਤਲਬ ਜਿਸ ਹਿਸਾਬ ਨਾਲ ਜਾਣਾ ਉਸ ਹਿਸਾਬ ਨਾਲ ਕੱਪੜੇ ਪਾਓ।
ਹਾਂਜੀ, ਹਾਂਜੀ, ਹੁਣ ਜਿੱਦਾਂ ਕਈ ਜੇ ਸਟੋਵ ਵਗੈਰਾ ਪਾਦੇ ਨੇ। ਮਿੱਟੀਆਂ ਪਾ ਲੇਦੇ ਨੇ ਇਹ ਚੀਜ਼ਾਂ ਨੀ ਅੱਛੀ ਲੱਗਦੀਆਂ ਨਾ ਗੁਰਦੁਆਰੇ ਚ ਫਿਰ
ਨਹੀਂ ਨਹੀਂ ਬਿਲਕੁਲ ਵੀ ਨਹੀ ਮੰਦਿਰ ਚ ਵੀ ਅੱਜ-ਕੱਲ ਤਾਂ ਮੰਦਿਰਾਂ ਚ ਲਿਖ ਕੇ ਲਾਤਾ ਹੋਇਆ ਗੁਰਦੁਆਰਿਆਂ ਚ
ਹਾਂਜੀ,
ਕੀ ਏ ਏਦਾਂ ਦੇ ਕੱਪੜੇ ਪਾ ਕੇ ਨਹੀਂ ਆਣੇ,
ਹਾਂਜੀ, ਇਹ ਤੇ ਗੁਰਦੁਆਰਿਆਂ ਚ ਅਲਾਉਡ ਆਦਮੀਆਂ ਨੂੰ ਵੀ ਕੈਪਰੀਆਂ ਅਲਾਉਡ ਨਹੀਂ ਹੈ। ਕੈਪਾਂ ਅਲਾਉਡ ਨਹੀਂ ਹੈ ਆ।
ਹਾਂਜੀ, ਹਾਂਜੀ, ਬਿਲਕੁਲ, ਪਾਉਣੇ ਵੀ ਨਹੀਂ ਚਾਹੀਦੇ ਆਪ ਨੂੰ ਇਨੀ ਤਾਂ ਆਪ ਨੂੰ ਹੀ ਪਤਾ ਹੋਣਾ ਚਾਹੀਦਾ, ਕਿ ਏਦਾਂ ਦੇ ਕੱਪੜੇ ਨਹੀਂ ਪਾਣੇ।
ਅੱਜ-ਕੱਲ ਤੇ ਬਹੁਤ ਟਰੈਂਡ ਚੱਲ ਗਏ, ਸੂਟਾਂ ਚ ਪੈਂਟ ਪਲਾਜ਼ੋ,
ਬਹੁਤ ਹਾਂਜੀ ਚੱਲ ਗਿਆ, ਚਲੋ ਸੂਟ ਦੇ ਨਾਲ ਚੁੰਨੀਆਂ ਹੈਗੀਆਂ।
ਹਾਂਜੀ
ਹਾਂਜੀ ਉਹ ਓਦਾਂ ਪਾਲੋ ਪਾਲੋ ਕੱਪੜੇ ਏਦਾਂ ਦੇ ਜੇ ਮੰਦਿਰ ਗੁਰਦੁਆਰੇ ਜਾਣਾ ਤਾਂ
ਹਾਂ ਸ ਟੋਪ ਵਗੈਰਾ ਅੱਛੇ ਨੀ ਲੱਗਦੇ ਨਾ
ਨਹੀਂ ਅੱਛਾ ਲੱਗਦਾ ਜਦੋਂ ਆਪਾਂ ਨੀਚੇ ਮੱਥਾ ਟੇਕਦੇ ਹਾਂ ਉਹ ਕਿੰਨਾ ਆਪ ਨੂੰ ਵੀ ਕਿੰਨਾ ਔਖਾ ਹੁੰਦਾ ਤੇ ਦੇਖਣ ਵਾਲੇ ਨੂੰ ਵੀ ਕਿੱਦਾਂ ਲੱਗਦਾ
ਗੁਰਦੁਆਰੇ ਮੰਦਿਰ ਵਾਸਤੇ ਤੇ ਸੂਟ ਹੀ ਅੱਛਾ ਲੱਗਦਾ ਹੈ ਸੂਟ ਬੈਸਟ ਰਹਿੰਦਾ
ਹਾਂਜੀ ਹਾਂਜੀ ਨਾਲੇ ਆਪ
ਹਾਂਜੀ ਪਰ ਆਪਾਂ ਆ ਕੇ ਕਈ ਨੀ ਸੋਚਦੇ ਨੇ ਵੀ ਸਾਡੇ ਵਰਗਾ ਹੁਣ ਬੰਦਾ ਹੀ ਨੀ ਲੱਗਦਾ ਪਿਆ ਕੋਈ ਜਿਨਸ ਤੋਪ ਪਾ ਕੇ ਏਦਾਂ ਦੀ ਹੋ ਜਾਂਦੇ ਨਾ ਤੇ ਪੰਜਾਬੀ ਲੁੱਕ ਤੇ ਤੁਹਾਨੂੰ ਪਤਾ ਹੀ ਹੈ ਫੇਰ ਕਿੱਦਾਂ ਦੀ ਆਉਂਦੀ ਪਹਿਨਾਵਾ ਪੰਜਾਬੀ ਦਾ
ਕਈਆਂ ਨੂੰ ਤਾਂ ਬਹੁਤ ਸੋਹਣੇ ਲੱਗਦੇ ਸੂਟ ਪਾਏ
ਹਾਂਜੀ ਜੱਟਇਆਂ ਵੈਸੇ ਵੀ ਪਾਉਂਦੀਆਂ ਹੀ ਨੇ ਉਹ ਚੀਜ਼ਾਂ
ਹਾਂਜੀ ਹਾਂਜੀ ਉਹ ਤਾਂ ਹੈ ਹੀ ਹੈ।
ਉੱਚੀਆਂ ਲੰਬੀਆਂ ਹੁੰਦੀਆਂ ਉਹ ਵੀ ਪਾਉਂਦੀਆਂ ਆਂ ਸੂਟ ਅੱਜ ਕੱਲ੍ਹ ਪੰਜਾਬੀ
ਹਾਂਜੀ ਹਾਂਜੀ ਅਤੇ ਤੁਸੀਂ ਬਿਲਕੁਲ ਉਹ ਨਹੀਂ ਪਾਉਂਦੇ ਵੈਸਟਰਨ ਸੂਟ ਹੀ ਪਾਉਂਦੇ ਹੋ
ਹਾਂਜੀ ਮੈਂ ਮਤਲਬ ਜੀਨਸ ਟੋਪ ਵਗੈਰਾ ਕੁਛ ਨ
ਅੱਛਾ ਕੁਛ ਨਹੀਂ ਪਾਦੇ,
ਨਹੀਂ,
ਠੀਕ ਹੈ ਠੀਕ ਹੈ।
ਕਿਉਂਕਿ ਮੈਨੂੰ ਅੱਛਾ ਨੀ ਲੱਗਦਾ।
ਨਹੀਂ ਸਹੀ ਗੱਲ ਆ ਆਪ
ਘਰ ਚ ਵੀ ਫੇਰ ਤੁਹਾਨੂੰ ਪਤਾ ਹੈ, ਇਹ ਚੀਜ਼ਾਂ ਨਾ ਵੀ ਕਿਧਰੇ ਘੁੰਮਣ ਗਿਆ ਬੰਦਾ ਉਹ ਉੱਥੇ ਅੱਛੀ ਲੱਗਦੀਆਂ, ਨੇ ਇਹ ਚੀਜ਼ਾਂ ਜੀਨਸ ਪਾ ਲਈ ਟੋਪ ਪਾ ਲਏ ਛੋਟੇ-ਛੋਟੇ ਮਿੱਡੀਆਂ ਪਾ ਲਈਆਂ ਕੈਪਰੀਆਂ ਪਾ ਲਈਆਂ ਇਹ ਚੀਜ਼ ਨਾ ਤੇ ਸਾਨੂੰ ਅੱਛੀ ਲੱਗਦੀ, ਜੇ ਆਪਾਂ ਘੁੰਮਣ ਜਾਈਏ ਜੇ ਆਪਾਂ ਘਰ ਚ ਘਰ ਚੱਲਣਾ ਅੱਛੀ ਲੱਗਦੀ। ਫੇਰ ਸਾਰੇ ਹੁੰਦੇ ਨੇ ਘਰ ਚ,
ਨਹੀਂ ਘਰ ਨਹੀਂ ਚੰਗੀਆਂ ਲੱਗਦੀਆਂ ਇਨੇ ਛੋਟੇ ਛੋਟੇ ਕੱਪੜੇ ਅੱਜ ਕੱਲ੍ਹ ਤਾਂ ਅਹ ਕੁੜ ਕੁੜੀਆਂ ਜਿਹੜੀਆਂ ਲੇਡੀਜ਼ ਆ ਉਹ ਨਿੱਕਰਾਂ ਹੀ ਬੜੀਆਂ ਪਾਈਆਂ ਹੋਈਆਂ ਉਹਨਾਂ ਨੇ
ਹਾਂਜੀ ਬਹੁਤ ਛੋਟੀ-ਛੋਟੀ ਨਿਕਰ, ਹੁਣ ਤੁਸੀਂ ਇਹ ਦੇਖਲੋ ਨਾ, ਚੰਡੀਗੜ੍ਹ ਚ ਕਿੰਨਾ, ਮਤਲਬ ਕਿੰਨੀ ਕੁੜੀ ਛੋਟ ਕੱਪੜਾ ਪਾਉਂਦੀਆਂ, ਚੰਡੀਗੜ੍ਹ ਸ਼ਹਿਰ ਚ ਉਹ ਚਲੋ, ਸ਼ਹਿਰ ਸ਼ਹਿਰ ਦੇ ਹਿਸਾਬ ਨਾਲ ਉਹ ਪਾਉਦੀਆਂ ਨੇਂ
ਪਾਉਂਦੀਆਂ ਹਾਂਜੀ-ਹਾਂਜੀ-ਹਾਂਜੀ, ਬਿਲਕੁਲ
ਸਾਡੇ ਆਪਣੇ ਇੱਧਰ ਦੇ ਹਿਸਾਬ ਨਾਲ ਅਸੀਂ ਨਾ ਪਾ ਸਕਦੇ, ਹਾਂ ਹੁਣ ਅਸੀਂ ਕਿਸ ਦੇ ਹਿਸਾਬ ਨਾਲ ਨਹੀਂ ਟਾਲ ਸਕਦੇ।
ਨਾ, ਨਾ, ਨਾ, ਸਹੀ ਗੱਲ।
ਠੀਕ ਹੈ, ਨਾ ਅਸੀਂ ਆਪਣੇ ਹਿਸਾਬ ਨਾਲ ਚੱਲਾਂਗੇ।
ਹਾਂਜੀ, ਹਾਂਜੀ, ਹਾਂਜੀ। ਕਈ ਜਗ੍ਹਾ ਤਾਂ ਬਹੁਤ ਹੀ ਛੋਟੀ-ਛੋਟੀ ਨਿਕਲਾਂ ਪਾ ਕੇ ਬਾਹਰ ਆ ਜਾਂਦੀਆਂ।
ਹਾਂਜੀ,
ਉਹ ਚੀਜ਼ ਨਹੀਂ ਚੰਗੀ ਲੱਗਦੀ ਬਿਲਕੁਲ ਵੀ ਤੁਸੀਂ ਪਜਾਮੇ ਪਾ ਲਓ, ਜੇ ਤੁਹਾਨੂੰ ਜ਼ਿਆਦਾ ਹੀ ਹੈ।
ਅੱਜ-ਕੱਲ ਆ ਇੱਕ ਤੋਂ ਇੱਕ ਸੂਟ ਚੱਲ ਪਏ ਨੇ ਉਹ ਫਰੋਕਾਂ ਚੱਲ ਪਈਆਂ, ਐਏਡੀਆ-ਐਏਡੀਆ ਸੋਹਣੀਆਂ ਲੋਂਂਗ ਅਮਰੇਲਾ ਅਨਾਰ ਲੀ ਬਹੁਤ ਹਾਂਜੀ ਬਹੁਤ ਬਹੁਤ ਫਰੋਕਾਂ ਚੱਲ ਪਈਆਂ। ਪਜਾਮੀਆਂ ਪਾਓ, ਨਾਲ ਨੀਚੇ ਅੱਛੀ ਲੱਗਦੀ ਪਈ ਐ, ਐ ਕਈ ਆ ਨੁੰ ਸਲੀਵ ਲੈਸ ਵਗੈਰਾ ਪਾਉਂਦੇ ਨੇ, ਇਸ ਤੇ ਉਹ ਵੀ ਸਲੀਵਲੈਸ ਵੀ ਪਾਉਂਦੇ ਨੇ,
ਨਹੀਂ ਪਾਉਂਦੇ, ਹਾਂਜੀ ਸਹੀ ਗੱਲ ਤੇ ਸਾੜੀ ਸੁੜੀ ਵੀ ਨਹੀਂ ਪਾਉਂਦੇ।
ਹਾਂਜੀ ਸਾੜੀ ਵੀ ਨੀ ਆ, ਕਿਸੇ ਵਿਆਹ ਸ਼ਾਦੀ ਹੋਏ, ਉਹ ਗੱਲ ਲੱਗ ਐ। ਬਾਕੀ ਓਦਾਂ ਨੀ ਜਿਵੇ, ਵਿਆਹ ਤੇ ਕਿਸੇ ਤੇ ਪਾ ਲਈ ਉਹ ਗੱਲ ਵੱਖਰੀ ਆ। ਜਿਵੇਂ ਕਿ ਬਹੁਤ ਆਪਣਾ ਕਲੋਜ਼ ਦਾ ਹੈਗਾ, ਤੇ ਵੀ ਫਿਰ ਕਰ ਲਿਆ ਹਾਂ।
ਠੀਕ-ਠੀਕ ਹੈ ਠੀਕ ਹੈ। ਤੇ ਹੁਣ ਇੱਥੇ ਤੁਹਾਡੇ ਤੀਜਾ ਦਾ ਤਿਉਹਾਰ ਮਨਾਉਂਦੇ ਆ।
ਗਤਾ ਦਾ ਤਿਉਹਾਰ ਮਨਾਉਂਦੇ ਨੇ, ਮਤਲਬ ਕਈ ਕਰਦੇ ਨੇ ਪਰ ਸਾਡੇ ਚ ਨਹੀਂ ਕਰਦੇ।
ਅੱਛਾ ਜੀ ਠੀਕ ਹੈ, ਠੀਕ ਹੈ ਮੈਂ ਕਿਹਾ ਉਦੋਂ ਵੀ ਬੜੇ ਸੋਹਣੇ ਸੋਹਣੇ ਸੂਟ ਪਾ ਕੇ,
ਹਾਂਜੀ ਉਹ ਤੁਹਾਨੂੰ ਪਤਾ, ਫਿਰ ਚੂੜੀਆਂ ਪਾਈਆਂ ਹੁੰਦੀਆਂ, ਉਹਨਾਂ ਨੇ ਮਹਿੰਦੀਆਂ ਲਾਈ ਦੀਆਂ ਹੋਈਆਂ।
ਮਹਿੰਦੀਆਂ ਸੂਟ ਇੰਨੇ, ਸੋਹਣੇ ਪਰਾਂਦੀਆਂ ਪਾ ਕੇ ਹਾਂਜੀ।
ਉਹ ਤੇ ਪਤਾ ਤੀਜ ਦਾ ਤਿਉਹਾਰ ਵਧੀਆ ਹੁੰਦਾ ਵੈਸੇ,
ਹਾਂਜੀ, ਹਾਂਜੀ, ਹਾਂਜੀ।
ਅੱਛਾ ਹੁੰਦਾ, ਪੀਗਾਂ ਝੂਟਣੀਆਂ ਬੜਾ ਕੁਛ ਕੇਵਰ ਆਣਾ
ਹਾਂ ਮੈਂ ਕਿਹਾ, ਤੁਹਾਨੂੰ ਤਾਂ ਜ਼ਿਆਦਾ ਪਤਾ ਹੋਣਾ ਹਾਂਜੀ।
ਹਾਂ ਬਾਕੀ ਅਸੀਂ ਕਰਦੇ ਨੀ ਹੈਗੇ, ਬਾਕੀ ਉੱਦਾਂ ਮੇਰੀ ਕਜ਼ਨ ਹੈਗੀ, ਉਹਨਾਂ ਦੇ ਉੱਥੋਂ ਬਹੁਤ ਮਨਾਉਂਦੇ ਨੇ ਬਹੁਤ ਇਸ ਚੀਜ਼ ਦਾ ਉਹ ਕਰਦੇ ਨੇ, ਇੱਕ ਦੂਸਰਾ ਦੂ ਨਾਲ ਮਿਲਣਾ, ਵਰਤਣਾ ਸਾਰੇ ਇਕੱਠੀਆਂ ਹੋਣੀਆਂ ਪੀਂਘਾਂ ਝੂਨੀਆਂ
ਹਾਂਜੀ, ਹਾਂਜੀ, ਹਾਂਜੀ, ਤਿਆਰ ਹੋਣਾ ਹਨਾ ਸੋਹਣਾ ਲੱਗਦਾ, ਬੰਦਾ ਹਾਂ ਅੱਛਾ ਹੁਣ ਤਾਂ ਪਾਰਟੀਆਂ ਵੀ ਅਲੱਗ ਬਾਹਰ ਵੀ ਮਨਾਉਣ ਲੱਗ ਗਏ ਜਿਵੇਂ, ਹੁਣ ਕਿਸੇ ਰੈਸਟੋਰੈਂਟ ਚ ਚਲੇ ਜਾਂਦੇ ਸਾਰੇ, ਤਿਆਰ ਹੋ ਕੇ ਹਨਾ, ਖਾਣ-ਪੀਣ ਉੱਥੇ ਪਾਰਟੀਆਂ ਕਰਦੇ ਹੁਣ
ਹਾਂਜੀ ਅੱਜ-ਕੱਲ੍ਹ ਤੇ ਹੁਣ ਉੱਧਰਦਾ ਹੋ ਗਿਆ, ਟਰੈਂਡ ਜ਼ਿਆਦਾ। ਘਰ ਕੋਈ ਖਾਂਦਾ ਹੀ ਨਹੀਂ, ਹੁਣ ਇਹ ਚੀਜ਼ ਤੇ ਜਿਵੇਂ ਕੇਵਰ ਇਹ ਕੇਵਰ ਕਿੰਨਾ ਟੇਸਟੀ ਲੱਗਦਾ ਹੈ।
ਅੱਛਾ ਜੀ, ਕਿੱਦਾਂ ਇਹ ਕਿੱਦਾਂ ਬਣਦਾ?
ਇਹ ਬੰਦਾ ਹੈ, ਜਿੱਦਾਂ ਕਿ ਪਹਿਲੇ ਥੋੜਾ ਜਿਹਾ ਘਿਓ ਲਵੋ, ਉਹਦੇ ਵਿੱਚ ਬਰਫ਼ ਨੂੰ ਰਗੜੋ ਹਾਂਜੀ, ਫਿਰ ਇਹਦੇ ਚ ਥੋੜਾ ਮੈਦਾ ਵਗੈਰਾ ਪੈਂਦਾ। ਓਇਲ ਪੈਂਦਾ ਥੋੜਾ ਹਾਂ। ਨੂੰ ਪੈਟਰੇ ਦਾ ਪਤਲਾ ਰੱਖਣਾ ਪੈਂਦਾ ਹੈ। ਫਿਰ ਤੇਲ ਚ ਹਾਂਜੀ, ਨਹੀਂ-ਨਹੀਂ ਤੇਲ ਚ ਨਾ ਪਤਲਾ-ਪਤਲਾ ਪਾਓ। ਥੋੜਾ- ਥੋੜਾ, ਕਰਕੇ ਥੋੜਾ- ਥੋੜਾ ਜਿੱਦਾਂ, ਫੇਰ ਉਹਨੂੰ ਥੱਲੋਂ ਲਾਲ ਹੋ ਜਏਗਾ। ਮਤਲਬ ਉਹਦੀ, ਸਰਕਲ ਬਣ ਜਾਏਗਾ ਵਿੱਚ। ਹਾਂਜੀ, ਸਰਕਲ ਵਾਲਾ। ਹਾਂਜੀ, ਉਹ ਘੇਵਰ ਹੁੰਦਾ। ਪਰ ਇਹ, ਚੀਜ਼ ਤੇ ਬੜੀ ਗੰਦੀ ਹੈ। ਬਰਫ ਬੜੀ ਲਗਾਈ ਹੁੰਦੀ ਉਪਰ। ਹਾਂਜੀ, ਉਹ ਬੜਾ ਸਵਾਦ, ਲੱਗਦਾ ਹੈ। ਕਦੀ, ਖਾ ਕੇ ਦੇਖਣਾ ਤੁਸੀਂ, ਬਹੁਤ ਟੇਸਟੀ ਹੈ।
ਅੱਛਾ ਜੀ, ਠੀਕ ਹੈ।
ਮੈਨੂੰ ਤੇ, ਬਹੁਤ ਪਸੰਦ ਹੈ।
ਹਾਂ।
ਹੁਣ ਜਿਵੇਂ ਕਿ, ਕਰਵੇ ਤੇ ਕਈ ਉਹ, ਖਾਂਦੇ ਨੇ ਫੇਨੀਆਂ।
ਫਨੀ, ਆ ਹਾਂਜੀ। ਅੱਛਾ, ਤੁਹਾਡੇ ਕਰਵਾਚੌਥ ਰੱਖਦੇ ਆ।
ਹਾਂਜੀ, ਪੰਜਾਬੀ ਆ ਅਸੀਂ। ਘੱਟ ਰੱਖਦੇ ਹਾਂ ਬਹੁਤ।
ਹਾਂ ਤਾਂ, ਕਿਉਂਕਿ ਨਾ ਮੇਰੇ ਦੀਦੀ ਵੀ, ਜਿੱਦਾਂ ਹੁਣ ਸਿੱਖ ਫੈਮਲੀ ਚ ਗਏ। ਉਹ ਵੀ, ਉਹਨਾਂ ਤੇ ਵੀ ਨਹੀਂ ਹੈਗਾ। ਕਿ ਉਹ ਰੱਖਣ, ਆਪਣੀ ਮਰਜ਼ੀ ਹੈ। ਜੇ ਤੁਹਾਡੇ ਦਿਲ ਰ ਦਾ ਰੱਖ ਲਓ, ਨਹੀਂ ਤਾਂ ਨਹੀਂ। ਉਹਨਾਂ ਦੀ ਉਹਦੀ ਦੇਵਰਾਨੀ, ਰੱਖਦੀ ਨੀ ਹੁਣ।
ਹਾਂਜੀ- ਹਾਂਜੀ।
ਹਾਂਜੀ- ਹਾਂਜੀ। ਠੀਕ ਤੇ, ਤਿਆਰ ਤਿਰ ਤਾਂ ਹੁੰਦੇ ਹੀ ਹੋਗੇ।
ਹਾਂਜੀ, ਔ ਦਾਂ ਤਿਆਰ ਤੇ ਹੁੰਦੇ ਆਾਂ। ਤਿਆਰ ਤੇ ਤੁਹਾਨੂੰ ਪਤਾ ਹੋਣਾ ਪੈਂਦਾ ਹੀ।
ਹਾਂ, ਸਹੀ ਗੱਲ ਹੈ। ਸਾਰਿਆਂ ਨੂੰ ਦੇਖ ਕੇ, ਵੈਸੇ ਹੀ ਸ਼ੌਂਕ ਆ ਜਾਂਦਾ ਹੈ।
ਬਸ ਓਦਾਂ, ਭਾਵੇਂ ਨਾ ਹੋਈਏ। ਤਆਰਾ ਤੇ ਤਾ, ਹੋਣਾ ਪੈਂਦਾ ਤਿਆਾਰ। ਤੇ ਮੜਾ ਮੋਟਾ ਕਰਨਾ ਪੈਂਦਾ ਨਾ।
ਹਾਂ, ਸਾਰੇ ਤਿਉਹਾਰਾਂ ਤੇ, ਤਿਆਰ ਹੋਇਆ। ਬੰਦਾ ਚੰਗਾ ਲੱਗਦਾ।
ਹਾਂਜੀ, ਪਰ ਨਾਲੇ ਸਾਰਾ ਦਿਨ, ਕਰਵੇ ਤੇ ਭੁੱਖਾ ਵੀ ਤੇ ਰਹਿਣਾ ਪੈਂਦਾ ਨਾ।
ਹਾਂ। ਭੁੱਖਾ ਵੀ ਕਹਿਣਾ ਪੈਂਦਾ।
ਭੁੱਖੇ ਰਹਿਣਾ। ਫੇਰ ਰਾਤੀ ਜਾ ਕੇ, ਕਿਤੇ ਰੋਟੀ ਖਾਣੀ। ਤਾਰਾ ਵੇਖੋ ਫੇਰ ਐ ਕਰੋ- ਉਹ ਕਰੋ।
ਸਹੀ ਗੱਲ ਹੈ, ਸਹੀ ਗੱਲ ਹੈ। ਚਾਂਦ ਤਾਂ ਅਜੇ ਚੰ ਚੰਦਰਮਾ ਦੇਖੋ ਤੇ, ਚੰਦਰਮਾ ਤਾਂ ਆਉਂਦਾ ਹੀ, ਬੜੀ ਲੇਟ ਹੈ।
ਬੜੀ ਲੇਟ। ਉਹ ਤੇ ਤਰਸਾ ਦਿੰਦਾ ਸੀ। ਚੰਗਰਮਾ ਕਹਿੰਦਾ ਤਰਸਾ ਫੇਰ ਜਲੇ ਉਹ ਨਿਕਲਦਾ। ਔਨਾ ਟਾਈਮ ਹੋ ਜਾਂਦਾ ਹੈ। ਬਾਹਰ ਖਾਣ- ਪੀਣ ਜਾਣ ਦਾ। ਫੇਰ ਹੋਰ, ਜਿਆਦਾ ਥੱਕ ਜਾਂਦੇ ਹਾਂ। ਸਾਰਾ ਦਿਨ ਦੇ ਤਿਆਰ ਹੋਏ ਹੋ ਕੇ।
ਉਸ ਦਿਨ ਲੋਕੀ, ਏਦਾਂ ਚੰਦਰਮਾ ਤੋਂ ਬਾਅਦ। ਬਾਹਰ ਨਿਕਲਦੇ ਹੈ। ਜਿਵੇਂ ਪਤਾ ਨੀ। ਰਸ਼ ਤੇ ਰਸ਼ ਗੱਡੀਆਂ, ਇੰਨੀਆਂ ਹਾਂ ਬਾਹਰ ਖਾਣ। ਹਾਂਜੀ, ਬਾਹਰ ਖਾਣ ਜਾਂਦੇ ਸਾਰੇ।
ਬਸ ਉਹੀ ਨਾ, ਫੇਰ ਕਹਿੰਦੇ ਨੇ ਵੀ ਅਸੀਂ, ਸਾਰਾ ਦਿਨ ਦੀਆਂ ਭੁੱਖਿਆ ਵਾ। ਅੱਜ ਤੇ ਹੁਣ, ਸਾਡੇ ਕੋਲ ਬਣਦੀ ਨੀ। ਬ ਲੈ ਜਾਓ ਹੁਣ ਤੇ। ਹਾਂ, ਇਹ ਗੱਲ ਵੈ। ਵੀ ਲੈ ਜਾਓ, ਇਹ ਗੱਲ ਆ ਜਾਂਦੀ ਆ।
ਕਿੰਨਾ ਤਿਆਰ ਹੁੰਦੇ। ਕਿੰਨੇ ਸੋਹਣੇ- ਸੋਹਣੇ। ਕਿਸੇ ਨੇ ਤਾਂ, ਕਈਆਂ ਨੇ ਤਾਂ ਆਪਣੇ ਵਿਆਹ ਦੀਆਂ ਚੁੰਨੀ ਕਈਆਂ ਨੇ ਵਿਆਹ, ਦੀਆਂ ਚੁੰਨੀਆਂ ਲਿੱਤੀਆਂ ਹੁੰਦੀਆਂ।
ਹਾਂਜੀ। ਪਾਰਲਰ ਵਗੈਰਾ ਚ, ਹੁੰਦੀਆਂ ਨੇ ਤਿਆਰ। ਪਾਰਰ ਜਾਂਦੇ ਨੇ। ਕੱਲ ਪਾਰਲਰ ਹੋ ਗਿਆ। ਪਹਿਲੇ ਲੋਕੀ ਘਰ ਹੁੰਦੇ ਸੀ ਤਿਆਰ। ਹਾਂਜੀ। ਜਿਖਾਂਦੇ
ਉਹ ਉਸ ਦਿਨ ਵੀ, ਲੋਕਾਂ ਨੇ ਮੈਂ ਕਹਿੰਦੇ ਅਲੱਗ- ਅਲੱਗ ਡਰੈਸਾਂ। ਕਿ ਲੋਂਗ ਡਰੈਸਾਂ। ਹਾਂਜੀ, ਸਾੜੀਆਂ ਕਿਸੇ ਨੇ, ਹਾਂ। ਸਾਰੀਆਂ ਹੀ। ਬਾਜ਼ਾਰ ਨਿਕਲ ਜਾਓ ਸਹੀ ਹੋ ਦਿ ਪੈਰ ਨੂੰ, ਤੁਹਾਨੂੰ ਪਤਾ ਲੱਗੇਗਾ। ਕਿ ਹਾਂ, ਕੋਈ ਤਿਉਹਾਰ ਹੈ ਅੱਜ।
ਹਾਂਜੀ- ਹਾਂਜੀ। ਉੱ ਤੇ ਹੈ, ਪਹਿਲੇ ਹੀ ਤਿਆਰੀ ਸ਼ੁਰੂ ਹੋ ਜਾਂਦੀ ਏ। ਹਫ਼ਤਾ ਪਹਿਲੇ ਹੀ, ਮਹਿੰਦੀਆਂ ਵਾਸਤੇ, ਫੇਸ਼ੀਅਲ ਕਰਾ ਕਦੀ। ਕੁਛ ਕਰਾਨਾ ਕਦੇ ਕੁਛ ਕਰਨ ਹਾਂਜੀ ਬਿਲਕੁਲ ਨਹੀਂੀ ਮਿਲਦੀ
ਹਾਂ
ਹੋਰ ਪਾਰਲਰ ਪਹਿਲੇ ਬੁੱਕ ਕੀਤੇ ਦੇ ਹੁੰਦੇ ਉਹਨਾਂ ਨੇ
ਹਾਂਜੀ ਹਾਂਜੀ ਬੁੱਕ ਪਹਿਲੇਾਂ ਹੀ ਹੋਏ ਹੁੰਦੇ ਤੇ ਪਾਰਲਰ ਵਾਲੀਆਂ ਦੇ ਵੀ ਮੈਸੇਜ ਆ ਜਾਂਦੇ ਵੀ ਜਿਹੜੇ ਕਰਾਣਾ ਪਹਿੱਲਲੇ ਦੱਸੋ
ਉਹਨਾਂ ਨੇ ਔਫਰ ਲਾਈ ਦੀ ਹੁੰਦੀ ਔਫਰ ਚ ਫੇਿਰ ਤੁਹਾਨੂੰ ਪਤਾ ਜਿੰਨੇ ਨਹੀਂ ਵੀ ਜਾਣਾ ਉਹ ਵੀ ਜਾਂਦੇ ਹੈਗੇ ਨੇ
ਉਹ ਵੀ ਜਾਂਦੇ ਹੈ ਫੇਰ ਉਹ ਰਾਸ਼ ਦੇਖੋ ਤੁਸੀਂ ਡਬਲ ਪੈ ਗਿਆ ਨਾ
ਹਾਂਜੀ ਰਸ਼ ਡਬਲ
ਕਰਨ ਹਾਂ ਉੱਥੇ ਬੁਰਾ ਹਾਲ ਹੁੰਂਦਾ ਪਾਲਰਾ ਦੇ ਤੇਦਾ
ਹਾਂਜੀ ਹਾਂਜੀ ਇਹ ਤੇ ਹੈਇਏ ਆ ਹੋਰ ਸੁਣਾਓ ਤੁਸੀਂ
ਬਸ ਏਦਾਂ ਹੀ ਚੱਲੀ ਜਾਂਦਾ ਸਾਰਾ ਹਨਾ ਤਿਆਰ ਤਉਰ ਹੁੰਦੇ ਇਹੀ ਇੱਕ ਟਾਈਮ ਹੁੰਦਾ ਵਧੀਆ ਵੀ ਲੱਗਦਾ ਹੈ ਚਲੋ ਵੇਟ ਕਰਦਾ ਸਾਰਾ ਬੰਦਾ ਸਾਲ ਹੈ ਨਾ ਇਹ ਤਿਉਹਾਰ ਆਵੇ ਤੇ ਅਸੀਂ ਤਿਆਰ ਹੋਈਏ ਠੀਕ ਠੀਕ ਹੈ ਜੀ ਠੀਕ ਹੈ ਓਕੇ